ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਮੈਡਮ। ਮੈਡਮ ਆਵਾ ਆਵਾਜ਼ ਆ ਰੀ ਤੁਆਨੂੰ ਨਾ ਮੇਰੀ। ਆ ਹੁਣ ਮੇਰੇ ਵੱਲੋਂ ਤਾਂ ਲੱਗ ਗੀ ਤੁਆਨੂੰ ਕੋਲ ਨਾ।
ਹਾਂਜੀ ਹਾਂਜੀ। ਕੋਈ ਨੀ ਕੋਈ ਨੀ। ਤੇ ਕਰ ਲੈਨੇ ਆਂ।
ਹਾਂ ਉਈ ਐ ਨਾ ਚਲੋ ਤੁਹਾਡੀ ਵੀ ਕੰਪਲੀਟ ਹੋਜੇਗੀ ਤੇ ਮੇਰੀ ਵੀ। ਤੇ ਮੈਡਮ ਅਸੀ ਟੋਪਿਕ ਤੇ ਹੀ ਗੱਲ ਕਰਦੇ ਆਂ ਹਨਾ। ਜਿਵੇਂ ਤੁਸੀ ਭੋਜ ਨੀ ਲੇ ਲਓ ਇੱਕ ਤਰਾਂ ਦਾ ਜਾਂ ਜਿਦ ਰੈਣਾ ਸੈਣਾ ਲੇ ਲਓ ਡੇਲੀ ਦਾ ਅਪਣਾ ਜਿੱਦਾਂ ਵੀ ਹੈਗਾ ਐ। ਪੰਜਾਬ ਦਾ ਈ ਲੇ ਲਓ।
ਹਾਂਜੀ ਹਾਂਜੀ।
ਹਾਂਜੀ। ਜਿਵੇਂ ਪੰਜਾਬ ਦੀ ਮੈਡਮ ਸਰਦੀਆਂ ਦੀ ਜੇੜੀ
ਮੇਨ ਡਿਸ਼ ਹਾਂਜੀ। ਹਾਂਜੀ ਸਰਸੋਂ ਦਾ ਸਾਗ, ਮੱਕੀ ਦੀ ਰੋਟੀ। ਹਾਂਜੀ ਹਾਂਜੀ। ਹਾਂਜੀ ਹਾਂਜੀ।
ਹੁਣ ਤਾਂ ਹਰ ਸਟੇਟ ਦੇ ਵਿੱਚ ਆਮ ਤਾਂ ਮਤਲਬ ਹੁਣ ਹਰ ਮੌਸਮ ਚ ਮਿਲਦੈ। ਏ ਨੀ ਕਿ ਹੁਣ ਸਿਰਫ ਸਰ ਦੀਆਂ ਦੇ ਵਿੱਚ ਐ।
ਹਾਂਜੀ। ਸਾਡੇ ਏਥੇ ਵੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ ਸਾਡੇ ਏਥੇ ਵੀ ਅ ਅਸੀ ਸਰਦੀਆਂ ਚ ਈ ਖਾਈਦੈ। ਸਾਡੇ ਆਸ ਪਾਸ ਨੇ ਨਾ ਸਾਰੇ ਸਾਡੇ ਨੇਬਰਸ ਵਗੈਰਾ ਓ ਸਾਨੂੰ ਕੈਂਦੇ ਨੇ ਅ ਹਾਂਜੀ ਅਸੀ ਯੂਪੀ ਤੋਂ ਕਰ ਰੇਆਂ ਗਲ।
ਅੱਛਾ ਜੀ ਠੀਕ ਐ। ਮੈਡਮ, ਮੈਂ ਤਾਂ ਚੰਡੀਗੜ੍ਹ ਤੋਂ ਗੱਲ ਕਰਰੀ। ਮਤਲਬ ਤੁ਼ਆਨੂੰ ਪ੍ਰੋਪਰ ਪੰਜਾਬੀ ਆਂਦੀ ਐ ਨਾ।
ਹਾਂਜੀ- ਹਾਂਜੀ- ਹਾਂਜੀ
ਠੀਕ ਹੈ ਜੀ ਠੀਕ ਹੈ ਓਕੇ ਉਹੀ ਹੈ ਮੈਡਮ ਉਹ ਹਰ ਇੱਕ ਸਟੇਟ ਦੇ ਵਿੱਚ ਮਿਲਣਾ ਇਹ ਨੀ ਹੈ ਕਿ ਸਿਰਫ ਪੰਜਾਬ 'ਚ ਹੀ ਹੈ
ਹਾਂਜੀ- ਹਾਂਜੀ
ਅਗਰ ਅਸੀਂ ਕਿਸੀ ਵਿਆਹ ਸ਼ਾਦੀ 'ਚ ਵੀ ਜਾਂਦੇ ਕਿਸੇ ਵੀ ਮੌਸਮ 'ਚ ਚਾਹੇ ਠੰਡ ਹੈ ਚਾਹੇ ਗਰਮੀ ਬਾਰਿਸ਼ ਹੈ ਚਾਹੇ ਇਹਦਾ ਸੀਜ਼ਨ ਨਹੀਂ ਹੈਗਾ ਫੇਰ ਵੀ ਉੱਥੇ ਸਾਨੂੰ ਅ ਮਿਲਦਾ ਹੀ ਹੈ ਬਾਕੀ ਹੋਰ ਤੁਸੀਂ ਦੱਸੋ ਤੁਹਾਡੀ ਮਨਪਸੰਦ ਡਿਸ਼ ਕਿਆ ਹੈ ਭੋਜਨ 'ਚ
ਮੇਰੀ ਤੇ ਫੇਵਰੇਟ ਡਿਸ਼ ਤੇ ਮੇਰੀ ਹਜੇ ਤੇ ਚਾਪ ਹੈ ਕਿਉਂਕਿ ਪਹਿਲਾਂ ਸੀਗੀ ਪਹਿਲੇ ਅ ਰਾਜਮਾਂਹ ਚਾਵਲ ਹੋ ਗਏ ਅਹ ਸਾਗ ਮੱਕੀ ਦੀ ਰੋਟੀ ਐਹੀ ਸਭ ਪਹਿਲੇ ਚੱਲਦਾ ਸੀਗਾ ਹੁਣ ਅੱਗੋ ਤੋਂ ਅੱਗੋਂ ਕੁਛ ਨਵਾਂ ਨਵਾਂ ਆਈ ਜਾ ਰਿਹਾ ਤੇ ਅਲੱਗ ਅਲੱਗ ਚੀਜ਼ਾਂ ਆ ਰਹੀਆਂ ਜਿੱਦਾਂ ਮੋਮੋ ਹੋ ਗਏ ਹੁਣ ਤੇ ਦਿਲ ਕਰਦਾ ਬਸ ਐਹੀ ਉਹ ਸਭ ਚੀਜ਼ਾਂ ਨਾ ਖਾਈਏ ਰੋਟੀ ਨਾ ਖਾਈਏ ਐਹ ਸਭ ਖਾਈ ਏ ਮੋਮੋਸ ਵਗੈਰਾ ਹੋ ਗਏ, ਬਟ ਇਹਦੇ ਇਹਦੇ ਵਿੱਚ ਇਹ 'ਚ ਹਾਂਜੀ, ਹਾਂਜੀ ਇਹਦੇ ਵਿੱਚ ਨੁਕਸਾਨ ਵੀ ਹੈ
ਜੀ- ਜੀ ਸਹੀ ਗੱਲ ਆ ਰਾਈਟ ਰਾਈਟ ਹਾਂਜੀ ਮੈਂ ਵੀ ਇਕ ਗੱਲ ਕਰਨੀ ਸੀ ਜਿਵੇਂ ਹੁਣ ਅਸੀ ਫਾਸਟ ਉਹਦੀ ਗੱਲ ਕਰੀਏ ਇੱਕ ਸਾਨੂੰ ਕਹਿ ਲਓ ਸਾਡਾ ਮਨੋਰੰਜਨ ਦੇ ਤੌਰ ਤੇ ਅਸੀਂ ਖਾ ਲੈਂਦੇ ਹੈਗੇ ਹਾਂ ਜਾਂ ਵੈਸੇ, ਕਿਉਂਕਿ ਅੱਜ- ਕੱਲ ਸਾਰਾ ਕੁਛ ਔਨਲਾਈਨ ਆ ਚਾਹੇ ਤੁਸੀਂ ਖਾਣ ਪੀਣ ਦੀ ਚੇ ਲੈ ਲੋ ਚਾਹੇ ਤੁਸੀਂ ਕਪ ਪਹਿਨਣ ਦੀ ਲੈ ਲਓ ਕੋਈ ਵੀ ਛੋਟੀ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਤੇ ਚੱਲ ਕੇ ਆ ਰਹੀ ਹੁਣ ਐਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ ਪਹਿਲੇ ਹੁੰਦੇ ਸੀ ਪੁਰਾਣੇ ਜਮਾਨੇ 'ਚ ਲੋਕ ਤੰਦਰੁਸਤ ਕਿਉਂ ਸੀ ਮੈਡਮ ਕਿਉਂਕਿ ਹੱਥ ਨਾਲ ਕੰਮ ਕਰਦੇ ਸੀ, ਭੋਜਨ ਆਪ ਬਣਾਂਦੇ ਸੀ ਆਪਣਾ ਸਰੀਰ ਹਿਲਾਉਂਦੇ ਸੀ ਹਿਲ ਡੁਲ ਕਰਦੇ ਸੀ ਤੇ ਹੁਣ ਕੋਈ ਕੰਮ ਐਹੋ ਜਿਹਾ ਹੈ ਨੀ ਕਿ ਜਿੱ
ਤੇ ਉਹੀ ਤੇ ਹਾਂਜੀ ਹਾਂਜੀ ਬਿਲਕੁਲ ਹੁਣ ਉਹੀ ਤੇ ਹਾਂਜੀ ਉਹ ਵੀ ਮਸ਼ੀਨ। ਇਕ ਵਾਰ ਪਾਦੋ ਸੁੱਕ ਕੁ ਕੇ ਨਿਕਲ ਰਹੇ ਨੇ ਕੁੱਛ ਕੋਈ ਮੇਹਨਤ ਈ ਨਾ ਉੱਪਰ ਜਾ ਕੇ ਕੱਪੜੇ ਸੁੱਕਣੇ ਪਾਣੇ।
ਜੀ-ਜੀ ਪਰ ਮੈਡਮ ਹੁਣ ਤਾਂ ਇਹ ਟੈਕਨੋਲਜੀ ਨੇ ਇੰਨੀ ਜਾਦਾ ਮਤਲਬ ਹੋਗੀ ਡਿਵੈਲਪਮੈਂਟ ਕਿ ਹੁਣ ਕੱਪੜੇ ਸੁੱਕੇ ਹੀ ਮਿਲਦੇ ਐ। ਕੋਈ ਜਿਆਦਾ ਸਿਰ ਸਿਰਦਰਦੀ ਨੀ ਹੈਗੀ। ਪੁਰਾਣੇ ਬਜ਼ੁਰਗ ਸੀ ਔਰਤਾਂ ਸੀ ਚਾਹੇ ਤੁਸੀਂ ਮਰਦ ਲਏ ਲਓ ਚਾਹੇ ਔਰਤ ਲਏ ਲਓ। ਓ ਹੱਥ ਨਾਲ ਕੰਮ ਕਰਦੇ ਸੀ ਤਾਂ ਓ ਉਹਨਾਂ ਨੂੰ ਤਾਂਹੀ ਤੰਦਰੁਸਤ ਸੀ ਔਰ ਲੰਬੀਆਂ ਉਮਰਾਂ ਜਿੰਦੇ ਸੀ। ਕਿਉਂਕਿ ਪਿਓਰ ਖਾਂਦੇ ਸੀ ਖਾਣਾ। ਹੁਣ ਅੱਜ-ਕੱਲ ਹਰ ਕੋਈ ਮਿਲਾਵਟੀ ਚੀਜ਼ ਹਰ ਕੋਈ ਮਿਕਸ ਐ। ਮਤਲਬ ਕੋਈ ਨਾ ਕੋਈ ਇਹੋ ਜਿਆ ਮਿਲਾਵਟੀਪਨ ਮਿਲਦਾ ਈ ਆ ਤੁਹਾਨੂੰ। ਓ ਤੁਹਾਡਾ ਅਸਰ ਤੁਆਡੀ ਸੇਤ ਤੇ ਦਿਖਦਾ ਨਾ ਕਿ ਤੁਆਨੂੰ ਖਾਣੇ ਦੇ ਵਿਚ ਦਿਖੇਗਾ। ਉਹ ਤੁਆਡੀ ਸੇਹਤ ਦੇ ਵਿਚ ਦਿਖੇਗਾ ਕਿ ਹਾਂ ਤੁਆਡੇ ਤਬੀਅਤ ਅੱਜ-ਕੱਲ੍ਹ ਬੀ ਪੀ ਵਗੈਰਾ ਅ ਸ਼ੂਗਰ ਮੈਡਮ ਆਮ ਬੱਚਿਆਂ 'ਚ ਛੋਟਿਆਂ 'ਚ ਵੀ ਐ ਜੋ ਕਿ ਇੰਜੈਕ ਇੰਜੈਕਸ਼ਨ ਵਗੈਰਾ ਲਗਾਂਦੇ ਐ। ਕਿੰਨਾ ਮੁਸ਼ਕਿਲ ਖਾਣਾ ਨੀ ਛੜਦੇ ਬਾਹਰਲਾ ਬਰਗਰ ਹੋ ਗਿਆ ਏ ਬੋਤ ਮਤਲਬ ਹੈ ਤਾਂ ਠੀਕ ਆ ਬਟ ਹੈ ਬਹੁਤ ਗੰਦਾ ਏ।
ਬੋਤ-ਬੋਤ-ਬੋਤ ਗੰਦਾ ਪੁੱਛੋ ਨਾ ਹਾਂਜੀ।
ਅਗਰ ਅਸੀ ਹੁਣ ਦੇਖੀਏ ਅਸੀ ਬਾਹਰਲਾ ਖਾਣਾ ਖਾ ਲੈਂਦੇ ਆ ਮੈਡਮ ਓ ਸਾਡੇ ਸਾਮਣੇ ਨੀ ਬਣਿਆ ਹੁੰਦਾ। ਸਾਨੂੰ ਕੀ ਪਤਾ ਓ ਕਿੱਦਾਂ ਬਣਾ ਰੇ ਐ। ਕੋਈ ਜੈਂਟਸ ਐ। ਹਾਂਜੀ ਜੀ ਓ ਲੇਡੀਜ਼ ਐ, ਓਨਾਨੇ ਹੱਥ ਹਾਥ ਧੋਏ ਐ ਸਫ਼ਾਈ ਹੈ ਖਾਣੇ ਚ ਜਾ ਨਈ, ਐ ਸਾਨੂੰ ਓਦਾ ਟੇਸਟ ਦੇ ਦਾ ਜਾਂ ਸਾਨੂੰ ਉਦਾ ਰੰਗ ਦਿਖਦਾ ਐ। ਕਿ ਹਾਂ, ਅਸੀਂ ਜੀ ਖਾ ਕੇ ਆਏ ਆ ਖਾਣਾ। ਕਿਉਂਕਿ ਅੱਜ ਕੱਲ੍ਹ ਮੈਡਮ ਟਰੈਂਡ ਚਲਿਆ ਹੋਇਆ, ਕੋਈ ਬਰਡੇ ਆ ਜਾਂਦਾ ਕੋਈ ਮੈਰਿਜ ਐਨੀਵਰਸਰੀ ਕੋਈ ਵੀ ਖੁਸ਼ੀ ਦਾ ਮੌਕ ਮੋਕਾ ਐ, ਕੋਈ ਫੈਮਲੀ ਦੇ ਚਾਰ ਬੰਦੇ ਹੈਗੇ ਆ। ਓ ਅਰਾਮ ਨਾਲ ਆਪਣਾ ਇੰਜੋਏ ਕਰਨ ਜਾਂਦੇ ਹੈਗੇ, ਅਗਰ ਅਸੀ ਉਹੀ ਦੇਖਿਆ ਜਾਏ ਅਸੀ ਘਰ ਦੇ ਵਿੱਚ ਖਾਣਾ ਬਣਾਈਏ ਨਾਲੇ ਤਾਂ ਪੈਸੇ ਦੀ ਬਚਤ ਹੁੰਦੀ, ਨਾਲੇ ਤੁਆਡੀ ਸੇਫ ਸਾਈਟ ਆ ਹਾਂਜੀ। ਏ ਵੀ ਗੱਲ ਬਹੁਤ ਜਰੂਰੀ ਹੈਗੀ ਆ।
ਹਾਂਜੀ ਉਈ ਤੇ ਪੈਹਲਾ-ਪੈਹਲਾ ਤੇ ਬਹੁਤ ਤ ਲੋਕੀ ਹਰ ਚੀਜ਼ ਆਪਣੇ ਹੱਥਾਂ ਨਾਲ ਕਰਦੇ ਹੁੰਦੇ ਸੀਗੇ। ਜਿਦਾ ਮਤਲਬ ਕੱਪੜੇ ਵੀ ਧੋਣੇ ਹੱਥ ਨਾਲ ਧੋਣੇ, ਔਰ ਹੁਣ ਮਸ਼ੀਨਾਂ ਵੀ ਆ ਓਦੇ ਚੱਕ ਚਕਰ ਚ ਐ ਸਭ ਵੀ ਰੈ ਗਯਾ ਐ, ਹੁਣ ਰ ਰੋਟ ਰੋਟੀ ਵਗੈਰਾ ਬਣਾਲੀ, ਚੁੱਲ੍ਹੇ ਤੇ ਬਣਾਲੀ।
ਹਾਂਜੀ ਜੀ-ਜੀ-ਜੀ ਉਦੋਂ ਮੈਡਮ ਮੌਸ ਸਮ ਦਾ ਵੀ ਅਗਰ ਹਾਂ ਤੁਸ ਤੇ ਏ ਸੀ ਦੀ ਵੀ ਗੱਲ ਸਈ ਕਰੀਏ, ਹੁਣ ਆਮ ਐ ਹਰ ਘਰ ਦੇ ਵਿੱਚ ਤੁਆਨੂੰ ਏ ਸੀ ਮਿਲੇਗਾ ਚਾਹੇ ਤੁਸੀਂ ਪਿੰਡ ਲੈ ਲੋ। ਚਾਏ ਸ਼ੈਹਰ ਲੈ ਲੋ, ਫੈਮਲੀ ਸਟੇਟਸ ਕਿਉ ਜਿਆ ਯਾ ਓ ਮਾਇਨੇ ਨੀ ਕਰ
ਹਾਂ ਅੱਜ-ਕੱਲ ਹੋਈ ਤੇ ਅੱਜ ਏ ਸੀ, ਝੁੱਗੀਆਂ ਵਿੱਚ ਏ ਸੀ ਦੇਖੀਐ। ਝੁੱਗੀਆਂ ਵਿੱਚ ਏ ਸੀ ਲਗਾਈ ਦੀਆਂ ਦੱਸੋ, ਪਤਾ ਨੀ ਕਿਦਾਂ ਦੇ ਕਈ ਵਾਰ ਦੇਖੀ ਦਾ ਹੁੰਦਾ ਟੀ ਵੀ, ਫਰਿਜ ਸਭ ਕੁੱਝ, ਓਦਾਂ ਝੁਗੀ ਬਾਰੋਂ।
ਜੀ-ਜੀ-ਜੀ ਮੈਡਮ ਓਹੀ ਆ ਨਾ ਜਿੰਨੇ ਤੁਆਨੂੰ ਅ ਸ ਸਹੂਲਤਾਂ ਮਿਲ ਗਈਆਂ। ਨਾਲ ਹੁਣ ਦੇ ਜੀਵਨ ਦੇ ਵਿੱਚ ਲੋਕਾਂ ਨੂੰ ਓ ਬਿਮਾਰੀਆਂ ਨੇ ਵੀ ਓਨਾ ਈ ਤੁਆਨੂੰ ਘੇਰ ਲਿਆ, ਏ ਨੀ ਐ ਕਿ ਤੁਆਨੂੰ ਸਹੂਲਤਾਂ ਈ ਐ, ਤੁਸੀ ਸਹੂਲਤਾਂ ਰੱਖ ਫਾਏਦਾ ਲੈ ਰੇ ਓ, ਬਟ ਜਿਵੇਂ ਤੁਆਡੀ ਸੇਹਤ ਸ਼ੂਗਰ, ਬੀ ਪੀ, ਹਾਰਟ ਅਟੈਕ, ਏ ਅੱਜ-ਕਲ ਆਮ
ਬਿਲਕੁਲ-ਬਿਲਕੁਲ ਹਾਂਜੀ। ਹੁਣ ਏਸੀ ਵਿੱਚ ਤੇ ਏਨਾ ਡਰਾਈ ਹੋ ਜਾਂਦੀਆਂ ਅਖਾਂ ਏਨੀਆਂ ਜ਼ਆਦਾ ਮਤਲਬ ਸਾਡੀ ਅੰਦਰੋਂ ਦੀ ਨਮੀ ਸੋਖਦਾ ਐ। ਏਸੀ ਹੋਰ ਅਸੀ ਹੁਣ ਤੁਸੀ ਏਕ ਬਾਲਟੀ ਪਾਣੀ ਰੱਖ ਕੇ ਦੇਖਣਾ, ਇਕ ਗਲਾਸ ਜਾਂ ਬਾਲਟੀ। ਤੁਸੀ ਸੋਣਾ, ਫਿਰ ਤੁਆਨੂੰ ਦੇ, ਤੁਸੀ ਉਸ ਪਾਣੀ ਨੂੰ ਦੇਖਣਾ ਤੁਆਡਾ ਥੋੜਾ ਘੱਟ ਹੋਇਆ ਦਾ ਹੋਏਗਾ। ਅੱਧੀ ਬਾਲਟੀ ਮਤਲਬ ਥੋੜ੍ਹਾ ਜਿਆ ਤੇ ਘੱਟ ਹੋਇਆ ਦਾ ਈ ਹੋਏਗਾ। ਉਹ ਇਨਾ ਪਾਣੀ ਸੋਖਦਾ ਐ ਤੇ ਅਸੀਂ ਕਰਕੇ ਦੇਖਿਆ ਸੀ ਨਾ, ਤੇ ਅਸੀਂ ਹੈਰਾਨ ਰੈ ਗਏ। ਸਾਨੂੰ ਕਿਸੇ ਨੇ ਦੱਸਿਆ, ਕਹਿ ਰਹੇ ਕਿ ਅਹ' ਇਸ ਤਰੀਕੇ ਨਾਲ ਤੁਸੀਂ ਕਰਕੇ ਦੇਖਣਾ, ਏ ਸੀ ਸਾਡੀ ਅੰਦਰ ਦੀ ਨਮੀ ਕਿੰਨੀ ਸੋਖ ਦਾ। ਤੇ ਮਤਲਬ ਤਾਈ ਤੇ ਉਹ ਅਸੀਂ ਬਾਰ -ਬਾਰ ਆਈਡਰੋਪ ਪਾਨੇ ਆਂ, 'ਇੰਨੀ ਖੁਜਲੀ ਪਤਾ ਨੀ ਕਿਉਂ ਹੁੰਦੀ ਹੈ? ਮਤਲਬ ਇਹੀ ਸੋਚਦੇ ਰਹਿੰਦੇ ਸੀ, ਫੇਰ ਬਾਅਦ ਚੋਂ ਪਤਾ ਚੱਲਿਆ ਹਾਂਜੀ।
ਹੁਣ ਦੇ ਪਹਿਲੇ ਪੁਰਾਣੇ ਜ਼ਮਾਨੇ ਦੇ ਜਿਹੜੇ ਲੋਕ ਸੀਗੇ ਨਾ, ਉਹ ਹਰ ਟੈਂਪਰੇਚਰ ਦੇ ਵਿੱਚ ਤਾਪਮਾਨ ਦੇ ਵਿੱਚ, ਆਪਣੀ ਬੋਡੀ ਨੂੰ ਅਡਜਸਟ ਕਰ ਲੈਂਦੇ ਸੀ, ਹੁਣ ਤੇ ਲੋਕ ਇਹ ਨਹੀਂ ਕਰ ਪਾਉਂਦੇ, ਕਿਉਂਕਿ ਹੁਣ ਦੀ, ਜਿੱਦਾਂ ਦੀ ਆਦਤ ਹੈ ਨਾ ਬਣ ਗਈ, ਉਹ ਹੁਣ ਉਹ ਆਦਤ ਬਣ ਚੁੱਕੀ ਕਿ ਹਾਂ ਅਸੀਂ ਏ ਸੀ ਏ ਸੀ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ, ਉਹੀ ਗੱਲ ਤੁਸੀਂ ਭੋਜਨ ਤੇ ਲਗਾ ਲਓ, ਮਿਲਾਵਟੀ ਅਸੀਂ ਘਰੇ ਬਣਾਓ ਆਪਣੇ ਅੱਖਾਂ ਦੇ ਸਾਹਮਣੇ, ਆਪਣੀ ਮੰਮੀ ਸਾਡੀ ਮਦਰ, ਸਾਡੀ ਸਿਸਟਰ, ਸਾਡੇ ਭੈਣ ਭਰਾ ਖਾਣਾ ਬਣਾਨਦੇ ਹੈਗੇ, ਉਹ ਸਾ ਅਸੀਂ ਖੁਦ ਵੀ, ਲੈ ਲਈਏ, ਤਾਂ ਉਹ ਸਾਡੀ ਦੇਖ ਰੇਖ ਦੇ ਵਿੱਚ ਬਣਦਾ ਸਾਫ਼ ਤਰੀਕੇ ਕੇਹ ਨਾ ਬਾਹਰ ਕੋਈ। ਏ ਸਾਡੀ ਸਿਹਤ ਦਾ ਕੋਈ ਓ ਨੀ ਰੱਖਦੇ ਧਿਆਨ ਨੀ ਰੱਖਿਆ ਜਾਂਦਾ। ਉਨਾਂ ਨੂੰ ਤਾਂ ਸਿਰਫ਼ ਆਪਣਾ ਇੱਕ ਪੈਸਾ ਕਮਾਉਣ ਦਾ ਸਾਧਨ ਕਹਿ ਲਓ। ਕੋਈ ਜਮੈਟੋ ਲੈ ਲੋ, ਸਵੀਗੀ ਲੈ ਲੋ।
ਬਿਲਕੁਲ, ਹਾਂਜੀ। ਓ ਕੱਲ ਹੀ ਮੈਨੇ ਦੇਖਿਆ ਜਮੈਟੋ ਵਾਲਾ ਓ ਡਿਲੀਵਰੀ ਬੋਏ ਸੀਗਾ ਓ ਓ ਕਿਸੇ ਨੂੰ ਡਿਲੀਵਰੀ ਗੇ ਤੇ ਜਾ ਕੇ ਦੇ ਕੇ ਆ ਰਿਹਾ ਸੀ ਹੁਣ ਉਨਾਂ ਦਾ ਜੋ ਬੈਗ ਸੀਗਾ ਓ ਬਾਈਕ 'ਚ ਲੱਗਿਆ ਹੋਇਆ ਸੀ ਓ ਇੱਕ ਗਾਂ ਉਨਾਂ ਦੀ ਬੈਗ ਦੇ ਵਿੱਚ ਹੀ ਮੂੰਹ ਮਤਲਬ ਮੂੰਹ ਆਪਣਾ, ਮਤਲਬ ਮਾਰ ਰਈ ਆ ਤੇ ਮਤਲਬ ਗਾਂ ਸੀ ਹੋਰ ਪਤਾ ਨੀ ਮੱਝ ਵਗੈਰਾ ਸੀ ਓ ਦੱਸੋ ਉਹੀ ਉਨਾਂ ਨੇ ਹੁਣ ਸਾਨੂੰ ਮਤਲਬ ਜਿੱਦਾਂ ਅਗਰ ਅਸੀਂ ਔਡਰ ਕੀਤਾ ਹੁੰਦਾ ਤੇ ਓਹੀ ਚੀਜ਼ ਸਾਨੂੰ ਦੇਣੀ ਆ ਹੁਣ ਜਿਸ ਕਿਸੀ ਨੇ ਵੀ ਔਡਰ ਦਿੱਤਾ ਹੋਏਗਾ ਕਿੰਨੇ ਕੀਟਾਣੂ ਗਏ ਹੋਣੇ ਆ, ਕਿਉਂਕਿ ਓਥੇ ਸੜਕਾਂ ਤੇ ਪਤਾ ਨੀ ਕਿੱਥੇ-ਕਿੱਥੇ ਗੰਦ 'ਚ ਮੂੰਹ ਮਾਰਦੇ ਨੇ, ਬੇਸ ਵਗੈਰਾ ਐ ਸਭ ਚੀਜ਼ਾਂ ਹਾਂਜੀ।
ਜਿੱਦਾਂ ਅਸੀਂ ਆਪਨੇ ਅੱਖੀਂ ਦੇਖ ਲਾਂਗੇ ਨਾ ਕੋਈ
ਓਹੀ ਤੇ ਬਹੁਤ ਓ ਹੋ ਕੱਲ ਦਾ ਹੀ ਏ ਇੰਸੀਡੈਂਟ ਕੱਲ ਹੀ ਮੈਨੇ ਦੇਖਿਆ
ਹਾਂਜੀ ਹੁਣ ਜਿਵੇਂ ਸਾਡੇ ਮੈਂ ਮੈਡਮ ਇੱਥੇ ਚੰਡੀਗੜ੍ਹ ਤੋਂ ਗੱਲ ਕਰ ਰਹੀ ਸਾਡੇ ਓਥੇ ਜਲੰਧਰ ਸਵੀਟ ਸ਼ੌਪ ਬੜਾ ਫੇਮ ਮਿਠਾਈ ਦੀ ਦੁਕਾਨ ਆ ਓ ਵੈਸੇ ਮੈਂ ਇੱਕ ਦਿਨ ਗਈ ਹੈਗੀ ਸਮਾਨ ਵਗੈਰਾ ਘਰ ਦਾ ਮੈਡਮ ਓਥੀ ਰੈਟ ਘੁੰਮ ਰਹੇ, ਚੂਹੇ ਘੁੰਮ ਰਹੇ ਨੇ, ਬੜੇ ਓ ਬਸ ਇੱਕ ਵਾਰ ਦੇਖਿਆ ਆ ਮੁੜ ਕੇ ਓਥੇ ਮੰਨ ਨੀ ਕਰਿਆ ਕਿ ਹਾਂ ਅਸੀਂ ਉੱਥੋਂ ਜਾ ਕੇ ਦੁਬਾਰਾ ਚੀਜ਼ ਪਰਚੇਜ ਕਰੀਏ ਔਰ ਖਾਈਏ।
ਹਾਂਜੀ, ਹਾਂਜੀ।
ਇਸ ਤੋਂ ਬੈਟਰ ਹੈ ਕਿ ਅਸੀਂ ਘਰ ਦੇ ਵਿੱਚ ਸਮਾਨ ਲਿਆਨੇ ਆ ਟਾਈਮ ਲੱਗੇਗਾ ਵਾਧੂ ਪਰ ਤੁਹਾਡੀ ਸੇਤ ਸਈ ਰਹੇਗੀ, ਤੁਹਾਡੀਆਂ ਅੱਖਾਂ ਸਾਹਮਣੇ ਬਣੇਗਾ, ਤੁਸੀਂ ਵੀ ਸਈ ਆ, ਤੁਹਾਡੇ ਬੱਚੇ ਵੀ ਤੰਦਰੁਸਤ ਆ ਤੇ ਕੋਈ ਬਿਮਾਰੀ ਦਾ ਝੰਜਟ ਨੀ ਹੈਗਾ। ਤੁਹਾਡੇ ਪੈਸੇ ਵੀ ਬਚਦੇ ਹੈਗੇ, ਏਦਾਂ ਵੀ ਹੈਗਾ ਆ। ਹਾਂਜੀ ਤੇ ਇਹੀ ਗੱਲ ਆ ਨਾ ਅਗਰ ਅਸੀਂ ਭੋਜਨ ਤੇ ਭੋਜਨ ਐ ਸਾਫ਼-ਸਫ਼ਾਈ ਨਾਲ ਖਾਈਏ ਤਾਂ ਕਿ ਹੁਣ ਜੇੜੇ ਪੁਰਾਣੇ ਬਜ਼ੁਰਗ ਉਨਾਂ ਦੀਆਂ ਲੰਬੀਆਂ ਉਮਰਾਂ ਠੀਕ ਕਿਉਂ ਜੀ ਰਹੇ, ਓ ਇਸ ਲਈ ਜੀ ਰਹੇ ਮੈਡਮ ਕਿਉਂਕਿ ਉਨਾਂ ਨੇ ਭੋਜਨ ਜੇੜਾ ਪਿਓਰ ਖਾਇਆ ਹੋਇਆ ਉਨਾਂ ਨੇ, ਦੁੱਧ, ਦਹੀਂ, ਮੱਖਣ ਆਮ ਹੁੰਦਾ ਸੀ। ਹੁਨ ਅੱਜ-ਕੱਲ ਪਿੰਡਾਂ 'ਚ ਵੀ ਤੁਸੀਂ ਲੈ ਲਓ ਤਾਂ ਮੱਝਾਂ ਵਗੈਰਾ ਨਈ ਮਿਲਣੀ ਕੋਈ ਰੇਅਰ ਆ, ਬਹੁਤ ਘੱਟ ਲੋਕ ਆ ਹੁਣ ਅੱਜ ਅੱਜ-ਕੱਲ ਲੋਕ ਦੁੱਧ ਵੀ ਦੂਸਰੇ ਪਿੰਡ ਤੋਂ, ਸ਼ਹਿਰ ਤੋਂ ਲੈਣ ਜਾਂਦੇ, ਓ ਵੀ ਮਿਲਾਵਟੀ ਆ ਹੁਣ ਜਿਵੇਂ ਤੁਸੀਂ ਸਾਡੀ ਗੱਲ ਕਰੋ, ਸਾਡੇ ਘਰਾਂ ਦੇ ਵਿੱਚ ਹੁਣ ਪੈਕੇਟ ਵਾਲਾ ਦੁੱਧ ਆਂਦਾ। ਵੇਰਕਾ, ਅਮਨ ਹੋ ਗਿਆ, ਚਲੋ ਪ੍ਰੋਡਕਟ ਅੱਛੇ ਆ, ਟੇਸਟ ਹੈ ਬਟ ਸਫ਼ਾਈ ਦਾ ਸਾਨੂੰ ਕੁਛ ਨੀ ਪਤਾ।
ਹਾਂਜੀ ਬਿਲਕੁਲ। ਉਹੀ ਹਾਂ।
ਤੇ ਮੈਡਮ ਤੁਸੀਂ ਕਿੰਨੇ ਟਾਈਮ ਦਸ ਮਿੰਟ ਗੱਲ ਕਰਦੇ ਨਾ। ਤੁਸੀਂ ਮੈਨੂੰ ਕਿਸੇ ਹੋਰ ਦਾ ਨੰਬਰ ਦੇ ਸਕਦੇ ਹੋ। ਤੁਸੀਂ ਮੈਨੂੰ ਵਟਸਪ। ਤੇ ਭੇਜ ਦਿਓ। ਮੇਰੀਆਂ ਚਾਰ ਕੋਲਾਂ ਪੈਂਡਿੰਗ ਆ।
ਹਾਂਜੀ। ਹਾਂਜੀ। ਮੈਂ ਤੁਹਾਨੂੰ ਭੇਜ ਦਾਂਗੀ।
ਤੇ ਮੈਂ ਨਾ ਫਿਰ ਕਰ ਲੂੰਗੀ ਨਾ। ਕਿ ਚਲੋ ਮੇਰੀਆਂ ਚਾਰ। ਕੋਲਾਂ ਵੇਸਟ ਨਾ ਰਹਿਣ ਚਲੋ ਮੈਨੂੰ ਨੰਬਰ ਨੀ ਮਿਲ ਰਿਹਾ ਸੀ ਤੇ ਇਸ ਕਰਕੇ ਹੀ ਮੈਂ ਕੌਲ ਨੀ ਕਰ। ਦੋ-ਤਿੰਨ ਦਿਨ ਤੋਂ ਨਾ। ਤੇ ਹੁਣ ਮੈਡਮ ਮੈਂ ਵੀ ਫ੍ਰੀ ਸੀ।
ਹਾਂਜੀ। ਉਹ ਮੈਂ ਜਿੰਨਾਂ ਦਾ ਤੁਹਾਨੂੰ, ਹਾਂਜੀ, ਮੈਂ ਜਿੰਨਾਂ ਦਾ ਨੰਬਰ ਦਵਾਂਗੀ ਨਾ। ਤੁਸੀਂ ਉਨਾਂ ਨੂੰ ਅੱਠ ਵਜੇ ਤੋਂ ਬਾਅਦ ਉਹ ਕਰ ਪਾਣਗੇ ਗੱਲ। ਕਿਉਂਕਿ ਉਹ ਮੈਨੂੰ ਵੀ ਮੇਰੀ ਵੀ ਜੋ ਇੱਕ ਕੋਲ ਰਹਿ ਗੀ ਸੀ। ਉਹ ਵੀ ਉਹ ਕਹ ਰੇ ਸੀ ਕਿ। ਉ ਇੱਕ ਕੋਲ ਜੋ ਰਹਿ ਰੀ ਸੀ ਨਾ ਮੇਰੀ।
ਜੀ। ਜੀ।
ਹਾਂਜੀ। ਤੇ ਉਹ ਵੀ ਇਹੀ ਕਹਿ ਰਹੇ ਸੀ ਕਿ, ਮੈਂ ਅੱਠ ਵਜੇ ਤੋਂ ਬਾਦ ਈ ਕੋਲ ਕਰ ਪਾਵਾਂਗੀ।
ਠੀਕ ਐ। ਕੋਈ ਨਾ, ਜੇ ਅਗਰ ਅੱਠ ਤੋਂ ਨੌ ਦੇ ਵਿੱਚ ਕੋਈ ਹੋਰ ਨੰਬਰ ਨੀ ਹੈ। ਉਹ ਨਾ ਤੋਂ ਇਲਾਵਾ ਹੋਰ।
ਮੈਂ, ਮੈ ਖੁਦ ਅਹ ਮੇਰੀ ਦੀਦੀ ਦਾ ਵੀ ਉਹ ਬੰਦ ਹੋ ਗਿਆ ਵੇ।
ਓਕੇ -ਓਕੇ ਮੈਡਮ ਉਹੀ ਨੰਬਰ ਦੀ ਦਿੱਕਤ ਆ ਰਹੀ, ਉਹੀ ਐ ਨਾ ਮੇਰੀਆਂ ਚਾਰ ਕੋਲਾਂ ਫਿਰ ਵੇਸਟ ਨਾ ਨਾ ਜਾਣ।
ਹਾਂਜੀ, ਨਈ, ਨਈ ਮੈਂ ਕੋਸ਼ਿਸ਼ ਕਰਾਂਗੀ, ਜ਼ਿਆਦਾ ਤੋਂ ਜ਼ਿਆਦਾ ਨੰਬਰ ਦੇਣ ਦ ਇੱਕ ਨੰਬਰ ਤੇ ਮੈਂ ਜ਼ਰੂਰ ਦੇ ਦਾਂਗੀ। ਹਾਂਜੀ, ਹਾਂਜੀ ਉਹਨਾਂ ਨੂੰ ਵੀ ਮੈਂ ਤੁਸੀਂ ਗਰੁਪ ਉਤੇ ਵੀ ਪਾ ਸਕਦੇ ਔ।
ਨਈ ਮੈਡਮ ਮੈਂ ਐਕਚੁਲੀ ਗਰੁੱਪ ਚ ਮੈਸੇਜ ਨਈ ਕਰਦੀ ਜ਼ਿਆਦਾ ਨਾ। ਮੈਨੂੰ ਨੀ ਲੱਗਦਾ, ਉੱਥੇ ਨੰਬਰ ਨਾ ਸ਼ੇਅਰ ਹੁੰਦਾ ਸਾਰੇ ਪਾਸਿਆਂ ਨੂੰ ਨਾ।
ਸਹੀ ਸ
ਆਪਣੀ ਵੀ ਸਿਓਰਿਟੀ ਦੇਖਣੀ ਨਾ, ਸੇਫਟੀ ਵੀ ਸਾਨੂੰ, ਮੈਨੂੰ ਨੀ ਲੱਗਦਾ ਗਰੁੱਪ। ਕੁ ਜ਼ਿਆਦਾ ਚੈਟ ਕਰਨੀ ਸਹੀ ਐ, ਇੱਥੇ ਈ ਠੀਕ ਏ ਚਲੋ। ਠੀਕ ਐ ਮੈਡਮ ਓਕੇ ਜੀ, ਓਕੇ ਠੀਕ ਓਕੇ ਧੰਨਵਾਦ ਜੀ। ਓਕੇ ਜੀ, ਸਸਿ ਸ਼ੀ
ਸਸਿ ਰੀਕਾਲ।